ਹਾਂਜੀ, ਹਾਂਜੀ
ਹਾਂਜੀ, ਹਾਂਜੀ ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਹੈ
ਬਸ ਵਧੀਆ ਵਧੀਆ ਤੁਸੀਂ ਸੁਣਾਓ
ਬਸ ਬਹੁਤ ਵਧੀਆ ਬਸਥੋੜੇ ਟਾਈਮ ਤੋਂ ਬਸ ਰੋਟੀ ਹਣੇ ਬਣਾਈਏ ਸਬਜ਼ੀ ਤੇ ਮੈਂ ਆਖਿਆ ਬੜੇ ਟੈਮ ਤੋਂ ਗੱਲ ਨੀ ਕੀਤੀ ਜਿਰਾ ਮੈਂ ਗੱਲ ਕਰਾਂ ਵੀਰ ਜੀ ਨਾਲ
ਹਾਂ ਮੈਂ ਖੁੱਦ ਸੋਚਦਾ ਪਿਆ ਸੀ ਮੈਂ ਕਿਹਾ ਬਈ ਭੈਣਜੀ ਉਹਨਾਂ ਦਾ ਫ਼ੋਨ ਹੀ ਨਹੀਂੀ ਆਇਆ ਤੇ ਨਾਲੇ ਫੇਿਰ ਤੁਹਾਨੂੰ ਪਤਾ ਬੁਟੀਕ ਕਰਕੇ ਨਾ ਮੇਰੇ ਕੋਲ ਟੈਮ ਹੀ ਨੀ ਹੁੰਦਾ ਤੇ ਮੈਂ ਕਿਹਾ ਚਲੋ ਫੇਰ ਮੈਂ ਲਾਣਾ ਸੀ ਤੁਹਾਨੂੰ ਫਨ ਫੇਰ ਕੋਈ ਨਾ ਕੋਈ ਕਸਟਮਰ ਹੀ ਆ ਜਾਂਦਾ ਵ ਫੇਿਰ ਮੈਂ ਕਿਹਾ ਚੱਲ ਵੇਖਾਂਗੇ ਹੁਣ ਤੁਹਾਡਾ ਆ ਹੀ ਹੈ ਵ ਕੋ ਦਿਲੋਂ ਬੰਦਾ ਯਾਦ ਕਰੇ ਨਾ ਤੇ ਨਾਲੇ ਹੋ ਜਾਂਦੇ
ਹਾਂਜੀ ਹਾਂਜੀ ਹੋਰ ਕੀ ਕੱਪੜੇ ਆਨਾ ਫ੍ਰਰੀ ਨੀ ਹੈਗੇ ਤੁਸੀਂ ਮੈਂ ਵੀ ਸਵਾਣੇ ਸੀ ਸੂਟ
ਦੇਖੋ ਹਜੇ ਤੁਸੀਂ ਮੇਰੀ ਗੱਲ ਸੁਣੋ ਮੈਂ ਨਾ ਹਜੇ ਫਰੀ ਤੇ ਹੈ ਨੀ ਬਾਕੀ ਮੈਂ ਤੁਹਾਨੂੰ ਪਤਾ ਟੇਲਰ ਤੇ ਮੈਂ ਰੱਖੇ ਹੀ ਹੋਏ ਨੇ ਤਿੰਨ ਚਾਰ ਤੁਸੀਂ ਆਪਣਾ ਬੁਟੀਕ ਤੇ ਆਣਾ ਸੂਟ ਵਗੈਰਾ ਦੇ ਜਾਣਾ ਨਾ ਆਪ ਨੂੰਪ ਦੇ ਜਾਣਾ ਜੇ ਮੈਂ ਮਿਲਿਆ ਠੀਕ ਹੈ ਨਹੀਂ ਤੇ ਮੈਂ ਟੇਲਰ ਨੂੰ ਕਹਿ ਦਵਾਂਗਾ ਕਿ ਭੈਣ ਜਜੀ ਹੁਣੇ ਆਉਣਗੇ ਤੇ ਤੁਸੀਂ ਆਪਣਾ ਨਾਪ ਵਗੈਰਾ ਦੇ ਕੇ ਚੱਲ ਜਾਣਾ ਉਹ ਸੀ ਦੇਣਗੇ ਮੈਂ ਆ ਕੇ ਨਾ ਆਪਣਾ ਡਿਜ਼ਾਇਨ ਡਿਜ਼ਨ ਦੱਸ ਦਾਂਗਾ ਕਿਵੇਂ
ਚਲੋ ਚਲੋ ਠੀਕ ਹੈ ਮੈਂ ਆਵਾਂਗੀ ਮੈਂ ਆਉਣਾ ਸੀ ਮੇਰੇ ਕੋਲ ਕ ਸੂਟ ਪਏ ਦਿਨ ਦੋ ਤਿੰਨ ਸੂਟ ਪਏ ਦਿਨ ਤੇ ਮੈਂ ਕਿਹਾ ਕਿਹਾ ਸਟਿਚ ਕਰਾਉਣੇ ਅਸੀਂ ਤੇ ਜਾਵਾਂਗੀ ਇਹਨਾਂ ਕੋਲ ਵੀਰ ਜੀ ਕੋਲ
ਹਾਂ ਹਾਂ
ਹੋਰ ਮੈਂ ਸੁਣਿਆ ਤੁਸੀਂ ਚਝੱਲੀਆਂ ਵੀ ਲਾਇਆ ੀ
ਹਾਂ ਹਾਂਜੀ ਪਤਾ ਕੀ ਮੈਂ ਥੋੜਾ ਬਹੁਤ ਨਾ ਬਸ ਘਰ ਹੀ ਲਈਦਾ ਦੇਖੋ ਦਿਨੇ ਤੇ ਟਾਈਮ ਨੀ ਮਿਲਦਾ ਨੇੇਮ ਵਗੈਰਾ ਕੁਛ ਕਰਨ ਦਾ ਚੰਗੇ ਪਾਸੇ ਆਪਣਾ ਅੰਮ੍ਰਿਤ ਵੇਲੇ ਦੇਖ
ਅੱਛਾ ਅੱਛਾ ਬੜੀ ਕਿਰਪਾ ਏ ਤੁਹਾਡੇ ਤੇ ਗੁਰੂ ਸਾਹਿਬ ਦੀ ਨਹੀਂ ਸਾਡੇ ਸਿਰ ਤੇ ਵੀ ਆਥ ਰੱਖਦੋ
ਹੋ ਜਾਂਦੀ ਹੈ ਪਤਾ ਕੀ ਗੱਲ ਏ ਥੋੜਾ ਆਪ ਨੂੰ ਵੀ ਉੱਦਮ ਕਰਨਾ ਪੈਂਦਾ ਕਿਰਪਾ ਤੇ ਰੱਬ ਨੇ ਹਾਬ ਤੇ ਬਣਾਈ ਹੁੰਦੀ ਹੈ ਨਾ ਦੇਖੋ ਸੰਗਤ ਹਾਂ ਦੇਖੋ ਥੋੜਾ ਨਾ ਸੰਗਤ ਦਾ ਵੀ ਹੁੰਦਾ ਹੁਣ ਸਾਡੇ ਕਿ ਨਾ ਸੰਗਤ ਨਾਲ ਬੜੀ ਜੁੜੀ ਦੀ ਹੈਗੀ ਸਭ ਇੱਕ ਦੂਜੇ ਦਾ ਬੜਾ ਸਾਥ ਦਿੰਦੇ ਨੇ ਚੰਗੇ ਪਾਸੇ ਗੁਰਦੁਆਰੇ ਸਾਹਿਬ ਸਾਡੇ ਉੱਥੇ ਬੱਚੇ ਬੱਚੇ ਪਾਠ ਕਰਦੇ ਨੇ ਫੇਰ ਅਸੀਂ ਵੀ ਮਤਲਬ ਉਸ ਹਿਸਾਬ ਨਾਲ ਫਿਰ ਅਸੀਂ ਸਾਰਾ ਦਿਨ ਤੁਹਾਨੂੰ ਪਤਾ ਬਿਜ਼ੀ ਰਹਿੰਦੇ ਹਾਂ ਕੱਪੜਿਆਂ ਕਰਕੇ ਕੇ ਫੇਿਰ ਆਪਾਂ ਅੰਮ੍ਰਿਤ ਵੇਲੇ ਆਪਣਾ ਉਹੇ ਸ਼ਹਿਰ ਦੀ ਸਹਿਰੋ ਨਾਲੇ ਦਰਸ਼ਨ ਕਰ ਰਹੇ ਨੇ ਗੁਰੂ ਮਹਾਰਾਜ ਦੇ ਹਾਂਜੀ ਹਾਂਜੀ ਦੇਖੋ ਪੈਦਲ
ਅੱਛਾ ਅੱਛਾ ਬਹੁਤ ਵਧੀਆ ਮੇਰਾ ਵੀ ਬੜਾ ਦਿਲ ਕਰਦਾ ਹੈ ਬਸ ਸੁਣ ਕੀ ਤਰ੍ਹਾਂ ਹਿੰਮਤ ਨਹੀਂੀ ਆਉਂਦੀ
ਬਸ ਪਤਾ ਸਰੀਰ ਦਾ ਵੀ ਫ਼ਰਕ ਪੈਂਦਾ ਨਾ ਦੇਖੋ ਇਹ ਉਮਰ ਦੇ ਹਿਸਾਬ ਨਾਲ ਫੇਿਰ ਤੁਸੀਂਥ ਦੇਖੋ ਘਰ ਦੇ ਵੀ ਕੰਮ ਕਰਨੇ ਹਨਾ ਉਹ ਬੜਾ ਫਰਕ ਪੈਂਦਾ ਵ ਬੱਚੇ ਵੀ ਸੰਭਾਲੇ ਹਨਾ ਹੁਣ ਮੈਂ ਪਿੱਛੇ ਸੁਣਿਆ ਸੀ ਭਾਜੀ ਵੀ ਠੀਕ ਨਹੀਂੀ ਸੀ
ਆਹ ਉਹ ਬਸ ਐ ਤ ਬੇਤ ਢਿੱਲੀ ਹੋਦੀ ਸੀ ਚੰਡੀਗੜ੍ਹ ਰਹਿਣ ਤਿੰਨ ਚਾਰ ਦਿਨ
ਅੱਛਾ ਅੱਛਾ ਅੱਛਾ ਮੈਂ ਨਾ ਤਾਂ ਹੀ ਤੁਹਾਨੂੰ ਫੋਨ ਲਾਣਾ ਸੀ ਇੱਕ ਤੇ ਫਿਰ ਨਾ ਨੰਬਰ ਹੀ ਮਬ ਮਤਲਬ ਹੋ ਗਿਆ ਸੀ ਮੇਰੇ ਕੋ ਕੋਲ ਗੁੰਮ ਗਿਆ ਸੀ ਫੋਨ ਚੇਂਜ ਕੀਤਾ ਸੀ ਫੇਿਰ ਮੈਂ ਦੂ ਦੂਜੀ ਦੀਦੀ ਨੂੰ ਫੋਨ ਲਾਇਆ ਸੀ ਮੈਂ ਕਿਹਾ ਉਹਨਾਂ ਦਾ ਭੈਣ ਜੀ ਦਾ ਨੰਬਰ ਦਿਓ ਫਿਰ ਉਹ ਨੇ ਮੈਨੂੰ ਕਾਲ ਹੀ ਭੇਜਿਆ ਸੀ ਫਿਰ ਮੈਂ ਚੱਲ
ਅੱਛਾ ਹਾਂ ਹੁਣ ਠੀਕ ਹੈ ਟ੍ਰੀਟਮੈਂਟ ਚੱਲ ਰਿਹਾ ਵੈਸੇ ਦਿੱਤੀ ਮੈਡੀਸਿਨ ਹਾਂ ਵੀਹ ਦਿਨ ਬਾਅਦ ਬੁਲਾਇਆ ਉਹਨਾਂ ਨੇ
ਚਲੋ ਕੋਈ ਨੀ ਠੀਕ ਹੋ ਜਾਣਗੇੇ ਅਰਦਾਸ ਕਰਿਆ ਕਰਰੋ ਤੁਸੀਂ ਨਾ ਗੁਰ ਦੁਆ ਸਾਹਿਬ
ਹਾਂਜੀ
ਨਾਲੇ ਮੈਂ ਸੁਣਿਆ ਸੀ ਤੁਸੀਂ ਚੁਪਹਿਰਾ ਸਾਹਿਬ ਕੱਟਦੇ ਹੋ
ਹਾਂ ਬਸ ਕੱਟਦੇ ਹੀ ਆ ਜੋ ਉਹ ਬਾਬਾ ਕਰਾ ਲਏ ਬਸ
ਹਾਂ ਦੇਖੋ ਤੁਸੀਂ ਵੀ ਤੁਸੀਂ ਤੁਹਾਡੇ ਤੇ ਵੀ ਗੁਰੂ ਸਾਹਿਬ ਦੀ ਬਹੁਤ ਕਿਰਪਾ ਚਾਰ ਘੰਟੇ ਬਹਿ
ਹਾਂ ਨਹੀਂ ਨਹੀਂ ਇਹ ਤਾਂ ਗੁਰੂ ਸਾਹਿਬ ਦੀ ਵੱਡੇ ਆਈ ਹੈਗੀ ਇਹ ਉਹ ਆਪੇ ਹੀ ਕਰਾ ਲੈਦੇ ਕਰਾ ਲਏ
ਹਾਂਜੀ ਹਾਂਜੀ ਦੇਖੋ ਥੋੜਾ ਦੇਖੋ ਥੋੜਾ ਬਹੁਤ ਉਦਮ ਕਰਨਾ ਹੀ ਪੈਂਦਾ ਭੈਣਜੀ ਐਵੇਂ ਤੇ ਨਾ ਦੇਖੋ ਅਸੀਂ ਅਗਰ ਥੋੜਾ ਜਿਹਾ ਦੋ ਕਦਮ ਚੱਲ ਕਰ ਲਾਂਗੇ ਅਹ ਰੱਬ ਸਾਨੂੰ ਚਾਰ ਕਦਮ ਸਾਡੇ ਨਾਲ
ਹਾਂਜੀ ਹਾਂਜੀ ਉਹ ਤਾਂ ਹੈ ਹੀ
ਹਾਂਜੀ ਹੋਰ ਸੁਣਾਓ
ਹੋਰ ਬਸ ਬਹੁਤ ਵਧੀਆ ਆਜ ਅਸੀਂ ਬਣਾਇਆ ਸੀ ਕੜੀ ਚਾਵਲ ਬਣਾਏ ਸੀ ਰਾਤੀ ਅਸੀਂ ਤੁਹਾਨੂੰ ਪਤਾ ਅਸੀਂ ਗੁਰਦੁਆਰੇ ਤੁਹਾਡੇ ਨੇੜੇ ਹੀ ਹੈਗਾ ਸੀ ਗੁਰਦੁਆਰਾ ਉੱਥੇ ਲੰਗਰ ਹੁੰਦਾ ਬੁਦਵਾਰ ਤੇ ਬੁਦਵਾਰ
ਅੱਛ ਨਾ ਸਾਨੂੰ ਤੇ ਪਤਾ ਤੁਸੀਂ ਸਾਨੂੰ
ਲੈ ਗਏ ਸੀ ਘੜੀ ਚਾਵਲ ਦਾ ਹਾਂ ਬਹੁਤ
ਓਥੇ ਮਿਲ ਲੈਂਦੇ ਤੁਹਾਨੂੰ
ਬਸ ਯਾਦ ਹੀ ਨੀ ਰਿਹਾ ਦਿਮਾਗ ਚਕਦਮ ਨਿਕਲ ਹੀ ਗਿਆ ਸਾਡੇ ਇੱਥੇ ਚੱਲਆ ਵੀ ਹੁੰਦਾ ਨਾ ਗੁਰਦੁਆਰੇ ਜਿਵੇਂ ਗੁਰੂ ਅਰਜਨ ਦੇਵ ਜੀ ਦਾ ਹੁਣ ਚੱਲੀਆ
ਹਾਂਜੀ ਹੁੰਦਾ ਗੁਰਪੁਰਬ ਤੱਕ, ਹਾਂਜੀ ਮੈਨੂੰ ਪਤਾ ਬੀਬੀਆਂ ਕਰਦੀਆਂ ਤਿੰਨ ਤੋਂ ਪੰਜ।
ਹਾਂਜੀ, ਉਹ ਬਸ ਤਿੰਨ ਤੋਂ ਪੰਜ ਜੋ ਪੰਜ ਕਹਿੰਦੇ ਨੇ, ਪਰ ਸਾਡੇ ਪੰਜ ਪਉਣੇ ਛੇ ਹੋ ਜਾਂਦੇ ਨੇ ਘਰ ਆਉਂਦੇ ਆਉਂਦੇ।
ਅੱਛਾ ਅੱਛਾ ਦੇਖੋ ਪਤਾ ਕੀ ਗੱਲ ਜਿੱਥੇ ਬਾਣੀ ਦਾ ਰਸ ਮਿਲੇਗਾ ਦੇਖੋ ਉਥੇ ਸੰਗਤ ਆਪ ਹੀ ਜੁੜਦੀ
ਹਾਂ ਉਹ ਤਾਂ ਹੈ ਹੀ। ਨਹੀਂ ਸਾਡੇ ਇੱਥੇ ਹਾਂ ਬਹੁਤ ਜੁੜੀ ਹੋਈ ਸੰਗਤ। ਤੇ
ਹਾਂ ਮੈਂ ਸੁਣਿਆ ਸੀ, ਮੈਂ ਨਾ ਬੜਾ ਹਾਂ ਮੈਂ ਬੜਾ ਸੁਣਿਆ ਸੀ ਕਿ ਤੁਹਾਡੀ ਜਿਹੜੀ ਛੋਟੀ ਗੁੜੀਆ ਹੈ। ਬੜੀ ਸੋਹਣੀ ਢੋਲਕੀ ਵਜਾਂਦੀ ਏ ਕੀਰਤਨ ਕਰਦੀ ਸ਼ਬਦ ਬੋਲਦੀ ਹੈ ਨਾ ਮੈਂ ਸੁਣਿਆ ਸੀ, ਮੈਂ ਕਿਹਾ ਚਲੋ ਮੈਂ ਨਾ ਉਹਨੂੰ ਵੀ ਮਿਲਣਾ ਸੀ ਮੈਂ ਕਦੀ ਦੇਖੀ ਹੀ ਨਹੀਂ।
ਅੱਛਾ ਅੱਛਾ ਅੱਛਾ ਕੋਈ ਨੀ ਤੁਸੀਂ ਚਲੋ ਦੇਖ ਦੇਖਾਂਗੇ ਅਸੀਂ ਆਵਾਂਗੇ ਜੇ ਨਾ ਆ ਸਕੇ ਤੇ ਤੁਸੀਂ ਆ ਜਾਓ।
ਚਲੋ ਕੋਈ ਨੀ ਤੁਸੀਂ ਸਾਨੂੰ ਇਨੇ ਪਿਆਰ ਨਾਲ ਤੇ ਅਸੀਂ ਦੇਖੋ ਆ ਹੀ ਜਾਵਾਂਗੇ ਪਰ ਮੈਂ ਕਿਹਾ ਸੀ ਚਲੋ ਤੁਸੀਂ ਇੱਕ ਵਾਰ ਸਾਨੂੰ ਮੌਕਾ ਦਿੰਦੇ ਹੋ।
ਹਾਂਜੀ ਹਾਂਜੀ ਕੋਈ ਨੀ ਆ ਜਾਂਗੇ। ਮੈਂ ਆਉਣਾ ਈ ਹੈ ਵੈਸੇ ਵੀ ਕੱਪੜੇ ਦੇਣ।
ਹਾਂ ਮੈਂ ਕਹਿਣਾ ਸੀ, ਤੁਸੀਂ ਨਾ ਲੰਚ ਟਾਈਮ ਵਿੱਚ ਨਾ ਆਉਣਾ ਜਿਵੇਂ ਮੇਰਾ ਦੋ ਤੋਂ ਤਿੰਨ ਨਾ ਲੰਚ ਟਾਈਮ ਹੁੰਦਾ ਫਿਰ ਮੈਂ ਨਾ ਆਪਣਾ ਘਰ ਨੂੰ ਜਾਂਦਾ ਤੇ ਟੇਲਰ ਮਿਲਣਗੇ ਜੇ ਤੁਸੀਂ ਮੈਨੂੰ ਮਿਲਣਾ ਤੇ ਤੁਸੀਂ ਆਪਣਾ ਚਾਰ ਵਜੇ ਤੋਂ ਬਾਅਦ ਆ ਜਾਓ ਥੋੜੀ ਧੁੱਪ ਵੀ ਘੱਟ ਜਾਂਦੀ ਹੈ ਜਾਂ ਫਿਰ ਤੁਸੀਂ ਸਵੇਰੇ ਦਸ, ਗਿਆਰਾਂ ਵਜੇ ਤੋਂ ਪਹਿਲੇ ਆ ਆ ਜੋ।
ਕੋਈ ਨੀ ਮੈਂ ਵੈਸੇ ਸ਼ਾਮੀ ਆਵਾਂਗੀ ਸੋਚਦੀ ਪਈ ਹਾਂ ਥੋੜਾ ਟਾਈਮ ਮੌਸਮ ਵੀ ਠੰਡਾ ਹੋ ਜਾਂਦਾ ਹੈਨਾ ਹੂੰ, ਨਹੀਂ ਰੋਜ਼ ਤਾਂ ਨਹੀਂ ਜਾਂਦੀ ਮੈਂ ਗੁਰਦੁਆਰੇ। ਸਾਹਿਬ ਕਦੀ-ਕਦੀ ਜਾਈ
ਚਲੋ, ਕਦੀ-ਕਦੀ ਵੀ, ਕਿਰਪਾ ਹੀ ਹੈ ਗੁਰੂ ਮਹਾਰਾਜ
ਹਾਂਜੀ-ਹਾਂਜੀ, ਚਲੋ ਹੋਰ ਬਸ, ਬਹੁਤ ਵਧੀਆ। ਵਧਿਆ, ਘਰੇ ਸਭ ਠੀਕ ਤੁਹਾਡੇ।
ਹਾਂਜੀ, ਵਧੀਆ-ਵਧੀਆ ਫੇਰ ਤੁਸੀਂ ਮੈਂ ਕਿਹਾ ਕੜੀ ਚੋਲ ਅੱਜ ਹੀ ਬਣਾੲਏ, ਅਛਾ ਕਾਲ ਨੀ ਬਣਾਏ।
ਕਲ ਹੀ, ਨਹੀਂ ਪਏ ਨਹੀਂ ਹੋਏ ਸੀ ਉਹ ਤਾ ਬਸ ਮੈਂ ਥੋੜੇ ਜਿਹੇ ਘਾਰ ਰੱਖ ਲਏ ਸੀ ਪਹਿਲੇ। ਤੇ ਗੁਰਦੁਆਰੇ ਤਾਂ ਤੁਹਾਨੂੰ ਪਤਾ, ਸੰਗਤ ਹੋ ਜਾਂਦੀ ਬੜੀ ਜਿੰਨਨੀ ਲੈ ਜਾਓ, ਓਨੇ ਲੱਗ ਜਾਂਦੇ ਨੇ। ਫੇਰ, ਮੈਂ ਥੋੜੇ ਰਖ ਗਈ ਸੀ ਉੱਥੇ। ਸੰਗਤ ਵਿਚ ਮੈਨੂੰ ਵੀ ਨੀ ਮਿਲਿਆ ਉੱਥੇ ਪ੍ਰਸ਼ਾਦ। ਫੇਰ ਹੁਣ ਬੰਦਾ ਇੰਨੇ ਜੇ ਬਨਾਏ ਤੇ ਦਿਲ ਕਰਦਾ ਵੇ ਪ੍ਰਸ਼ਾਦ ਅਸੀਂ ਵੀ ਮੂੰਹ ਲਾਈਏ। ਹਾਂ, ਬਸ ਮਿਲਿਆ ਸੀ ਦੂਸ ਪ੍ਰਸ਼ਾਦ ਤਾਂ ਮਿਲ ਗਿਆ ਸੀ, ਘੜੀ ਚੌਲ ਦਾ ਨਹੀਂ ਮਿਲਿਆ ਫੇਿਰ ਮੈਂ ਘਰ ਰੱਖ ਗਈ ਸੀ ਆਕੇ ਫੇਿਰ ਆਪ ਹੀ ਖਾਧਾ, ਬੱਚਿਆਂ ਨੂੰ ਵੀ ਖਵਾਇਆ। ਬੱਚੇ, ਬੜੇ ਖੁਸ਼। ਹਾਂਜੀ, ਗੁੜੀਆਂ ਮੇਰੀ ਓਨ ਪਾਠ ਕਰ ਵਧੀ ਹੁੰਦੀ ਹੈ।
ਹਾਂ, ਮੈਂ ਤੁਹਾਨੂੰ ਕਿਹਾ ਮੈਂ ਤਾਂ ਨਾ ਮੈਨੂੰ ਕਿਹਾ ਸੀ ਮੈਨੂੰ ਦੱਸਦੇ। ਕਿ ਐਵੇਂ-ਐਵੇਂ ਗੁੜਿਆ, ਬੜੇ ਸੋਹਣੇ ਸ਼ਬਦ ਬੋਲਦੀ ਢੋਲਕੀ ਜਾਂਦੀ ਹੇ। ਤੇ ਮੈਂ ਕਿਹਾ, ਚਲੋ ਮੈਂ ਵੇਖੀ ਨਹੀ ਮੈਂ। ਕਿਹਾ ਚਲੋ ਨਾ ਭੈਣ ਜੀ ਨੇ ਕਹਿਣਾ ਐਤਕੀ ਤੁਸੀਂ ਲਾਓ ਭਾਜੀ ਸਾਹਿਬ ਨੂੰ ਲੈ ਕੇ ਆਓ। ਸਾਨੂੰ ਹੀ ਤੁਸੀਂ ਮੌਕਾ ਦਿਓ। ਥੋੜਾ ਬਹੁਤ ਸੇਵਾ ਦਾ, ਜਿੰਨਾ ਦੇਖੋ ਸਾਡੇ ਕਰੋ ਹੋ ਸਕਦਾ।
ਹੂੰ, ਚਲੋ ਆਵਾਂਗੇ, ਕੋਈ ਨੀ ਜਦੋਂ ਵੇਖੋ ਅਣ-ਜੱਲ ਮੈਂ ਬਸ ਹੁਨ ਬੱਚਿਆਂ ਦੀ ਛੁੱਟੀ ਛੁੱਟੀਆਂ ਹੋ ਗਈਆਂ ਨੇ ਹੁਣ, ਟਾਈਮ ਹੀ ਨੀ ਲੱਗਦਾ ਪੂਰਾ ਦਿਨ ਇਸ ਤਰ੍ਹਾਂ ਹੀ ਬੀਤ ਜਾਂਦਾ ਏ, ਵੱਡੀ ਗੁੜੀਆ ਲੱਗ ਗਈ ਜੋਬ ਤੇ ਫਿਰ ਹੁਣ ਹਾਂ, ਬਿਲਕੁਲ ਨੀ ਟਾਈਮ ਲੱਗਦਾ ਬਿਲਕੁਲ ਔ, ਸ਼ਾਮੀ ਆਉਂਦੀ ਏ, ਹਾਂਜੀ-ਹਾਂਜੀ।
ਬਹੁਤ ਵਧਾਈਆਂ ਹੋਨ। ਤੁਹਾਨੂੰ ਫਿਰ ਤੇ, ਦੇਖੋ ਆਜ-ਕੱਲ ਕੀ ਇਹ ਦੇਖੋ ਸੈਟਲਡ ਹੋਣਾ ਬੜਾ ਔਖਾ ਹੈ ਬੱਚ ਚੱਯਾਂ ਦਾ ਨਾ ਬੜਾ ਹੀ ਔਖਾ ਹੈ, ਹਾਂਜੀ ਚਲੋ ਵਧੀਆ ਕਿਰਪਾ ਐ ਗੁਰੂ ਮਹਾਰਾਜ ਤੁਸੀਂ ਨਿਤਨੇਮ ਕਰਦੇ ਹੋ ਉਹਦੇ ਦੇਖੋ ਵਧੀਆ ਗੱਲ ਏ, ਬਹੁਤ ਵਧੀਆ ਗੱਲ ਏ।
ਹਾਂਜੀ-ਹਾਂਜੀ ਹੂੰ, ਹੋਰ ਬਸ ਵਧੀਆ। ਹੋਰ
ਤੁਸੀਂ ਵੀ ਮੈਂ ਕਹਿੰਦਾ ਸੀ ਸੂਟ ਸੀਂਦੇ ਸੀ, ਅੱਛਾ ਬੱਚਿਆਂ ਕਰਕੇ ਟੈਮ ਨੀ ਲੱਗਦਾ।
ਆਹੋ ਨੀ ਟਾਈਮ ਲੱਗਦਾ, ਬਸ ਹੁਨ ਫੇਰ ਬੰਦ ਕਰ ਤੇ, ਕੁਛ ਗੁੜੀਆ ਚਲੀ ਜਾਂਦੀ ਸਾਰਾ ਘਰ ਦਾ ਆਪ ਕਰਨਾ ਬੰਦਾ ਉਹ ਫੇਰ ਹੁਣ ਅੱਜ ਕੱਪੜੇ ਵ ਵਗੈਰਾ ਧੋਤੇ ਬਸ ਹੁਣੇ ਹੀ ਫਰੀ ਹੋਈ ਆਂ। ਬਾਹ ਦਲੀਆ ਬਣਾ ਕੇ ਉੱਪਰ ਚੜ ਗਈ ਆਂ ਛੱਤ ਤੇ ਮਸ਼ੀਨ ਰੱਖੀ ਦੇ ਨਾ ਉੱਤੇ ਹੀ ਧੋਨੀ ਆਂ ਕੱਪੜੇ। ਫੇਰ ਉੱਪਰ ਈ ਸੁਕਨੇ ਪਾ ਕੇ ਤੇ ਆ ਜਾਈ ਦਿਨ ਥੱਲੇ
ਅੱਛਾ-ਅੱਛਾ, ਚਲੋ ਵਧੀਆ ਐ, ਛੱਤ ਤੇ ਵੀ ਤੁਹਾਨੂੰ ਸੋਕ ਹਨਾ ਬਾਥਰੂਮ ਵਗੈਰਾ ਚੱਲੋ ਉੱਪਰ ਏ, ਫੇਰ ਲਹਿ ਚੜ ਬੰਦੇ ਦੀ ਕੱਟਦੀ ਏ। ਉੱਪਰ ਹੀ ਧੋਤੇ, ਆਪਣਾ ਧੁੱਪ ਨਾਲ ਲਾ ਕੇ ਸੋ ਡਰਾਇਰ ਕਰਕੇ ਤੇ ਸੁਕਾ ਲੇ ਕਪ
ਸੁੁਕਾ ਕੇ ਉੱਪਰ ਹੀ ਫੇਰ ਥੱਲੇ ਲੈ ਆਨੇ ਬਸ। ਮੈਲੇ ਲੈ ਜਾਈਦਾ, ਸੁੱਕੇ ਲੈ ਜਾਂਦੇਨ।
ਹਾਂਜੀ-ਹਾਂਜੀ, ਲਾਣਾ ਤੁਸੀਂ ਚੱਕਰ ਫੇਰ।
ਹਾਂਜੀ-ਹਾਂਜੀ ਕੋਈ ਨੀ ਆਵਾਂਗੇ। ਹੋਰ
ਬਸ ਵਧੀਆ, ਮੈਂ ਕਿਹਾ ਹੁਣ ਤੇ ਤੁਹਾਡੀ ਜਿਹੜੇ ਨਾਲ ਰਹਿੰਦੇ ਸੀ ਨਾ ਭੈਣ ਜੀ ਉਹਨਾਂ ਦਾ ਵੀ ਪਹਿਲੇ ਹੁਣ ਮੈਨੂੰ ਫੋਨ ਆਇਆ ਉਹ ਕਹਿੰਦੇ ਸੀ ਉਹਨਾ ਨੇ ਵੀ ਆਣਾ ਐ, ਮੈਂ ਕਿਹਾ ਚਲੋ ਫੇਰ ਤੁਸੀਂ ਨਾ ਇਕੱਠੇ ਹੀ ਆ ਜਾਓ, ਬਈ ਮੈਂ ਕਿਹਾ ਚਲ ਸਭ ਇਕੱਠੇ ਆਣਗੇ ਨਾਲੇ ਥੋੜਾ ਤੁਹਾਨੂੰ ਪਤਾ ਇਕੱਠੇ ਹੋਵੋ ਥੋੜਾ ਮਜ਼ਾ ਆ ਜਾਂਦਾ ਇੰਜੋਮੈਂਟ ਹੋ ਜਾਂਦਾ ਥੋੜਾ ਜਾ। ਦੇਖੋ ਸਾਰਾ ਦਿਨ ਤੇ ਸਾਰਾ ਦਿਨ ਕੰਮ ਕਰਨਾ ਥੋੜਾ ਬਹੋਤ ਆਪਣਾ ਕੰਮ ਤੋਂ ਹਟ ਕੇ ਵੀ ਥੋੜਾ ਜ਼ਿੰਦਗੀ ਨੂੰ ਤਾਂ ਜੀਣਾ ਚਾਹੀਦਾ, ਥੋੜਾ ਆਲੇ ਦੁਆਲੇ ਘੁੰਮੋ ਫਿਰੋ ਮਤਲਬ ਗੱਲਬਾਤ ਹੋਏ ਹੈ ਨਾ?
ਹੂੰ।
ਵੈਸੇ ਤਾਂ ਉਹ ਤੁ ਹਜੇ ਮੈਂ ਬਿਜ਼ੀ ਹੁੰਦੇ ਹਾਂ ਕਿਉਂਕਿ ਤੁਸੀਂ ਕਹਿ ਰਹੇ ਹੋ ਅ ਚਲਆ ਲੱਗਿਆ ਗੁਰਦੁਆਰਾ ਸਾਹਿਬ ਹਨਾ।
ਹੂੰ ਚੱਲੀਆ ਤਾਂ ਲੱਗਿਆ ਬਸ ਛੇ ਵਜੇ ਆ ਜਾਈਦਾ ਘਰ ਤਿੰਨ ਵਜੇ ਜਾਂਦੇ ਆ ਸਾਢੇ ਤਿੰਨ ਵਜੇ ਫੇਰ ਛੇਂ ਵੱਜ ਜਾਂਦੇ ਨੇ ਗੁਰਦੁਆਰਿਆਂ ਤੁਹਾਨੂੰ ਪਤਾ ਹੀ ਪੋਣੇ ਛੇ ਘਰ ਆਉਂਦਿਆਂ ਹੋ ਜਾਂਦੇ ਨੇ। ਫੇਰ ਆ ਕੇ ਫੇਰ ਉਹੀਓ ਰਾਤ ਤਾਂ ਰੋਟੀ ਸਬਜ਼ੀ ਵੇ ਉ ਫਿਰ ਉਹੀ ਉਹ ਨੌ ਦਸ ਵੱਜ ਜਾਣਗੇ ਪਤਾ ਨੀ ਲੱਗਦਾ ਟਾਈਮ ਦਾ
ਅੱਛਾ -ਅੱਛਾ ਚਲੋ ਕੋਈ ਨੀ ਵੇ ਥ ਲੈਣਾ ਤੁਸੀਂ ਭੈਣ ਜ ਸਰ ਜਿਵੇਂ ਤੁਹਾਨੂੰ ਟਾਈਮ ਲੱਗਿਆ ਨਾ ਤੁਸੀਂ ਬਸ ਇੱਕ ਵਾਰ ਆਉਣ ਤੋਂ ਪਹਿਲੇ ਨਾ ਦੱਸ ਦੇਣਾ ਕਿ ਬਈ ਤੁਸੀਂ ਆਣਾ।
ਹਾਂਜੀ -ਹਾਂਜੀ ਦੱਸਾਂਗੀ ਰੋਟੀ ਖਾ ਲਈ ਤੁਸੀਂ
ਬਸ ਮੈਂ ਨਾ ਤੁਹਾਨੂੰ ਦੱਸਿਆ ਸਵੇਰੇ ਅਸੀਂ ਜਾਈਦਾ ਨਾ ਗੁਰਦੁਆਰਾ ਸਾਹਿਬ ਫੇਰ ਆ ਕੇ ਭੁੱਖ ਲੱਗ ਜਾਂਦੀ ਫੇਰ ਮਾੜਾ ਜ ਦਲੀਆ ਵਗੈਰਾ ਬਣਾ ਲਈ ਦਾ ਚਾਹ ਚੂ ਪੀ ਕੇ ਨਾ ਫੇਰ ਆਪਾਂ ਆਪਾਂ ਥੋੜਾ ਆਰਾਮ ਕਰੀ ਦਾ। ਫੇਿਰ ਆਪਣਾ ਦੁਕਾਨ ਤੇ ਜਾਈਦਾ ਹੁਣ ਅਸੀਂ ਬਸ ਘਰੇ ਹੀ ਚੱਲੇ ਸੀ ਥੋੜਾ ਮੈਂ ਕਿਹਾ ਚਲੋ ਦੁਪਹਿਰ ਦੀ ਰੋਟੀ ਖਾਈਏ।
ਚਲੋ ਹੋਰ ਸਭ ਠੀਕ ਠਾਕ।
ਭੈਣਜੀ
ਚਲੋ ਠੀਕ ਹੈ ਹਾਂਜੀ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ, ਹਾਂਜੀ-ਹਾਂਜੀ ਠੀਕ